ਹੈਲੋ ਜੀ ਸਤਿ ਸ਼੍ਰੀ ਅਕਾਲ ਭਾਜੀ ਹੋ ਕੀ ਹਾਲ ਚਾਲ ਨੇ?
ਵਧੀਆ ਵਧੀਆ ਤੁਸੀਂ ਸੁਣਾਓ ਹੋਰ ਕੀ ਹਾਲ ਚਾਲ ਹੈ ਘਰ ਪਰਿਵਾਰ ਠੀਕ ਹੈ ਜੀ?
ਹਾਂਜੀ ਹਾਂਜੀ ਵਧੀਆ ਵਧੀਆ ਘਰ ਪਰਿਵਾਰ ਸਭ ਵਧੀਆ ਤੁਸੀਂ ਦੱਸੋ ਕਿਵੇਂ ਘਰ ਪਰਿਵਾਰ ਸਭ?
ਵਧੀਆ ਵਧੀਆ ਤੁਸੀਂ ਸੁਣਾਓ ਹੋਰ ਕਿਵੇਂ ਦਾ ਫੋਨ ਕੀਤਾ ਅੱਜ ਕੱਲ੍ਹ? ਬੜੇ ਦਿਨਾਂ ਬਾਅਦ ਕੀਤਾ ਫੋਨ।
ਭਾਜੀ ਨੂੰ ਫੋਨ ਕਰਦਾ ਵਾ ਟੋਪਿਕ ਡਿਸਕ ਕਰਨਾ ਸੀ ਇੱਕ। ਮਤਲਬ ਆਪਣਾ ਔਨਲਾਈਨ ਸ਼ੋਪ। ਔਫਲਾਈਨ ਸ਼ੋਪਿੰਗ ਦੇਖੋ ਦੋਨਾਂ 'ਚ ਪਤਾ ਹੈ ਕਿ ਹੈ ਕਿ ਹੈ ਨਾ। ਅੱਜ ਕੱਲ੍ਹ ਜ਼ਿਆਦਾ ਟਰੈਂਡਿੰਗ ਚੱਲ ਰਹੀ ਹੈ। ਔਨਲਾਈਨ ਸ਼ੋਪਿੰਗ ਕਿਉਂਕਿ ਉਹ ਔਨਲਾਈਨ ਸ਼ੋਪਿੰਗ ਹੈ ਮੰਨ ਲਓ ਤੁਸੀਂ ਘਰ ਬੈਠੇ। ਬੈਠੇ ਬੈਠੇ ਸ਼ੋਪਿੰਗ ਕਰ ਸਕਦੇ ਹੋ। ਤੁਹਾਨੂੰ ਮਤਲਬ ਤੁਸੀਂ ਆਪਣੇ ਘਰ ਬੈਠ ਕੇ ਕਿਉਂਕਿ ਅੱਜ ਬਾਹਰ ਬਹੁਤ ਗਰਮੀ ਚੱਲ ਰਹੀ ਹੈ। ਨਾ! ਕਿ ਗਰਮੀ ਚ ਬੰਦੇ ਦੇਖੋ ਘਰੋਂ ਬਾਹਰ ਨਿਕਲਦੇ ਨੀ ਆਪਣਾ ਏ ਸੀ ਵਗੈਰਾ ਚ ਬੈਠ ਰਹਿੰਦੇ ਨੇ, ਤੇ ਔਨਲਾਈਨ ਮੰਨ ਲਓ ਕੁੱਛ ਉਹਨਾਂ ਨੇ। ਕੱਪੜੇ ਵਗੈਰਾ ਖਰੀਦ ਲੈਂਦੇ ਨੇ ਕੋਈ ਆਨਲਾਈਨ। ਪਲੈਟਫੋਮ ਤੋਂ ਆਡਰ ਕਰ ਦਿੰਦੇ ਨੇ ਤੇ ਮਤਲਬ ਘਰ ਬੈਠੇ ਬੈਠਾਏ ਕੱਪੜੇ ਆ ਜਾਂਦੇ ਨੇ। ਤੇ ਆਪਣਾ ਕੁਛ ਇਹ ਵੀ ਹੁੰਦਾ ਨਾ ਮੰਨ ਲਓ ਆਪਾਂ ਆਨਲਾਈਨ ਸ਼ੋਪਿੰਗ ਕਰਦੇ ਹਾਂ। ਉਹਨਾਂ ਦੇ ਜਿਹੜੇ ਕੱਪੜੇ, ਕੱਪੜੇ ਦਾ ਫੈਬਰਿਕ ਹੈਗਾ ਹੈ। ਪਤਾ ਨਹੀਂ ਲੱਗਦਾ ਸਾਨੂੰ ਕਈ ਵਾਰ ਕਿਵੇਂ ਹੈਗਾ ਕੱਪੜਾ ਦੇਖਣ ਚ ਕਿਵੇਂ ਵੇ। ਪਤਾ ਜੀ ਕਈ ਵਾਰ ਨਾ ਆਪਣਾ ਫਰੋਡ ਵਗੈਰਾ ਵੀ ਹੋ ਜਾਂਦਾ ਨਾ ਸਾਡੇ ਨਾਲ ਬਹੁਤ ਬਿਲਕੁਲ।
ਕੋਈ ਛੋਟਾ ਹੋ ਜਾਂਦਾ ਹੈ ਹੋਰ ਸ਼ਰਿੰਕ ਹੋ ਜਾਂਦੀ ਹੈ।
ਤੁਹਾਨੂੰ ਆਪਣਾ ਆਨਲਾਈਨ ਤੁਸੀਂ ਆਫਲਾਈਨ ਸ਼ੋਪ ਆਫਲਾਈਨ ਸ਼ੋਪ ਤੇ ਲੈਣ ਜਾਓਗੇ। ਤੁਹਾਨੂੰ ਐਕਸਲ ਸਾਈਜ਼ ਆਉਂਦਾ ਤੁਸੀਂ ਆਨਲਾਈਨ ਆਡਰ ਕਰੋਗੇ ਤੁਹਾਨੂੰ ਕਈ ਵਾਰ ਹੁੰਦਾ। ਜਿਹੜੇ ਸ਼ੋਪਸ ਹੁੰਦੇ ਆਪਣਾ ਸ ਮੇਨਟੇਨ ਨਹੀਂ ਕਰ ਪਾਦੇ। ਡਬਲ ਐਕਸਲ ਵੀ ਆਉਂਦਾ ਬੰਦੇ ਨੂੰ ਕਿਉਂਕਿ ਉਹ ਜਿਹੜੇ ਬ੍ਰੈਂਡ ਦੇ ਕੱਪੜੇ ਹੁੰਦੇ ਨੇ ਨਾ।
ਹਾਂਜੀ ਹਾਂਜੀ ਹਾਂਜੀ ਹਾਂਜੀ ਸਹੀ ਗੱਲ ਹੈ ਨਾ। ਜਿਵੇਂ ਤੁਸੀਂ ਤੁਾਨੂੰ ਦੱਸਿਆ ਕਿ ਹ ਜਿਵੇਂ ਤੁਸੀਂ ਆਪਾਂ ਹੁਣ ਓਨਲਾਈਨ ਸ਼ੋਪਿੰਗ ਕਰਾਂਗੇ ਤੁਾਨੂੰ ਆਪਾਂ। ਬਨਿੰਗ ਵੀ ਨ ਕਰ ਸਕਦੇ ਹੋ ਹਨਾ ਜੀ ਬਾਰਗੇਨਿੰਗ ਵੀ ਨਹੀਂ ਕਰ ਸਕਦੇ, ਹੋਰ ਵੀ ਕੁਛ ਨੀ ਕਰ ਸਕਦੇ ਤੁਸੀਂ ਆਫਲਾਈਨ ਸ਼ੋਪਿੰਗ। ਕਰੋਗੇ ਤੁਸੀਂ ਬਾਰਗੇਨਿੰਗ ਵੀ ਕਰ ਸਕਦੇ, ਹੋਰ ਵੀ ਬਹੁਤ ਚੀਜ਼ਾਂ ਕਰ ਸਕਦੇ ਹੋ ਤੁਸੀਂ ਬਾਰਗੇਨਿੰਗ ਕਰ ਸਕਦੇ ਹੋ ਤੁਸੀਂ ਹੋਰ, ਫ੍ਰੀ ਸਾਈਜ਼ ਵੇਖ ਸਕਦੇ ਕਿ ਸਾਨੂੰ ਫਿਟ ਆ ਰਹੀ ਨਹੀਂ ਕੱਪੜਾ ਵਧੀਆ ਡੈਮੇਜ ਤੇ ਨ ਨਹੀਂ ਹੈਗੀ ਹੁਣ ਤੁਸੀਂ। ਫ ਔਨਲਾਈਨ ਸ਼ੋਪਿੰਗ ਕਰ ਲਓਗੇ ਤੁਸੀਂ ਔਨਲਾਈਨ ਸ਼ੋਪਿੰਗ ਜਵੇਂ ਤੁਸੀਂ ਔਨਲਾਈਨ ਸ਼ੋਪਿੰਗ ਤੁਸੀਂ ਉਹ ਕੀਤਾ ਹੋਵੇ। ਛਪੇ ਕੋਈ ਸਮਾਨ ਲਿਆ ਸਮਾਨ ਮੰਗਵਾਇਆ ਤੁਸੀਂ ਨਾ ਕੋਈ ਬਾਰਗੇਨਿੰਗ ਕਰ ਸਕਦੇ ਹੋ ਤੁੈਨੂੰ ਸਾਈਜ, ਛੋਟਾ ਆ ਸਕਦਾ ਹਨਾ ਜੀ ਕੋਈ ਸਾਨੂੰ ਸਾਈਜ਼ ਵੀ ਛੋਟਾ ਆ ਸਕਦਾ ਨਾਲ ਡੈਮੇਜ ਵੀ ਹੋ ਸਕਦੀ। ਸਾਨੂੰ ਕੀ ਪਤਾ ਡੈਮਜ? ਹੈਗੀ ਹੈਏ ਸ ਛੋਟਾ ਵੀ ਆਪਾਂ ਬਾਰਗੇਨਿੰ ਵੀ ਕਰਦੇ ਆਨਈਨ ਸ਼ੋਪਿੰਗ ਚ ਇੱਕ ਜਗ੍ਹ ਆਨਲਾਈਨ ਸ਼ੋਪਿੰਗ ਵਧੀਆ ਜਿਵੇਂ ਤੁਸੀਂ ਵੇਖੋ, ਬਲਿੰਕਟ ਵਗੈਰਾ ਹੋ ਗਿਆ ਬਲਿੰਕਟ ਚ ਤੁਹਾਨੂੰ ਤੇਰਾ ਮਿੰਟ ਤੇਾਂ ਮਿੰਟ ਚ ਡਰ ਘਰ ਆ ਜੇਗਾ ਮੈਨੂੰ ਵਧੀਆ ਚੀਜ਼ ਲੱਗੀ ਹੈ, ਕਿਉਂਕਿ ਉਹਦੇ ਵਿੱਚ ਤੁਸੀਂ ਜੋ ਮਰਜ਼ੀ ਮੰਗਵਾਉਣਾ ਹੋਏ ਘਰ ਦਾ ਰਾਸ਼ਨ ਮੰਗਵਾਉਣਾ ਹੋਏ, ਸਾਬਣ ਬਣ ਜੋ ਮੰਗਵਾਉਣਾ ਹੋਏ ਉਹਓ ਵੀ ਮੰਗਵਾ ਸਕਦੇ ਹੋ ਸਬਜ਼ੀ- ਸੁਬਜ਼ੀ ਮੰਗਵਾਉਣੀ ਹੋਏ ਆਪਾਂ ਘਰ ਸਿੱਧਾ ਘਰ ਆ ਜਾਏਗੀ ਤੇਰਾਂ ਮਿੰਟ ਚ ਨਾਲ ਤੁਸੀਂ, ਵਾਪਿਸ ਭੇਜਣਾ ਵਾਪਿਸ ਹੀੇ ਸਕਦੇ ਹੋ ਰਿਟਰਨ ਵੀ ਨਾਲ ਹੁਣ ਤੁਸੀਂ ਆਨਲਾਈ ਸ਼ੋਪ ਮੀਸ਼ੋ, ਐਮਾਜੋਨ, ਫਲਿੱਪਕਾਰਟ ਤੋਂ ਕੀਤੀ ਹੈ ਹੁਣ ਤੁਸੀਂ ਉਹਨੂੰ ਵਾਪਿਸ ਵੀ ਭੇਜਣਾ ਹੋਵੇ, ਕੰਪਲੇਂਟ ਪਾਉਣੀ ਪਈਗੀ ਫਿਰ ਦੋ ਦਿਨ ਬਾਅਦ ਤੁਹਾਡੇ ਘਰ ਆਏਗਾ ਸਾਨੂੰ ਐਮਰਜੈਂਸੀ ਚਾਹੀਦੀ ਹੋ ਇਹ ਚੀਜ਼। ਫਿਰਰਡੇਲ ਮਿਲਦੀ ਨ ਨਹੀਂੀਾਨੂੰ ਫਿਰ ਦੋ ਦਿਨ ਬਾ ਫਿਰ ਵਾ ਆਈ ਤੁਹਾਡੇ ਕੋਲ ਤੁਸੀਂ ਲੈਣੀ ਹੋਣੀ ਤੇ ਹੈਾ ਜੀ। ਵੈਸੇ ਬਹੁਤ ਬਹੁਤ ਕਈ ਕਈ ਜਗ੍ਹਾ ਠੀਕ ਹੈਗੀ ਔਨਲਾਈਨ ਸ਼ੋਪਿੰਗ ਕਈ ਜਗ੍ਹਾ ਸਹੀ ਨਹੀਂ ਹੈਗੀ ਔਫਲਾਈਨ ਸ਼ੋਪਿੰਗ ਨਾ ਹਾਂਜੀ ਹੁਣ ਤੁਸੀਂ ਵਖ ਵੇਖਿਆ ਹੋਣਾ ਤੁਸੀਂ ਔਨਲਾਈਨ ਸ਼ੋਪਿੰਗ? ਔਨਲਾਈਨ ਸ਼ੋਪਿੰਗ ਕਰਦੀ ਕਈ ਕਈ ਜਗ੍ਹਾ ਤੇ ਵਧੀਆ ਕਈ ਕਈ ਜਗ੍ਹਾ ਵਧੀਆ ਨਹੀਂ ਹੈਗੀ ਮੇਰੇ। ਆਨਲਾਈਨ ਸ਼ਾਪ ਤੇ ਜੇ ਤੁਸੀਂ ਬ੍ਰੈਂਡ ਦੀ ਚੀਜ਼ ਮੰਗਵਾਉਣੀ ਹੈ। ਕੋਈ ਜਿਵੇਂ ਬੂਟ ਮੰਗਵਾਉਣੇ ਨੇ ਪੂਰੇ ਬ੍ਰਾਂਡ ਦੀ ਕੰਪਨੀ ਕੰਪਨੀ ਵਿਚ ਆਨਲਾਈਨ ਆਰਡਰ ਕਰੋ। ਫਿਰ ਓਰੀਜਨਲ ਆਏਗਾ ਆਲਾਈਨ ਵੀ ਆਏਗਾਾ ਜੀ ਹੁਣ ਤੁਸੀਂ ਵੇਖ ਲੋ।
ਚਤ
ਆਨਲਾਨ ਕੋਲ ਹੈਾ ਜੀ ਬਿਲਕੁਲ ਵਧੀਆ ਹੋਏਗਾ ਹਨਾ ਜੀ। ਜਿਹਦੇ ਕੋਲ ਸਪਸ਼ਟ ਆਏਗਾ ਨਾ ਜ ਹ ਹਾਂਜੀੀ ਹੁਣਦੇ ਸੀ ਵੀ। ਔਨਲਾਈਨ ਸ਼ੋਪਿੰਗ ਕੀਤੀ ਹੈ ਕਿੱਧਰ ਤੁਹਾਨੂੰ ਬਿਲਕੁਲ ਵਧੀਆ ਚੀਜ਼ ਆਏਗੀ ਹਨਾ ਜੀ।
ਹਾਂਜੀ -ਹਾਂਜੀ ਪਤਾ ਕੀ ਅੱਜ ਕੱਲ ਦੇਖੋ ਤੁਸੀਂ ਆਨਲਾਈਨ ਅਗਰ ਆਫਲਾਈਨ ਸ਼ੋਪਿੰਗ ਤੁਸੀਂ ਕਰੋਗੇ? ਤੁਹਾਨੂੰ ਐਂ ਆ ਤੁਸੀਂ ਆਪਣਾ ਉਹਦੀ ਜਿਹੜੀ, ਕੱਪੜੇ ਦੀ ਦੁਕਾਨ ਹੈ ਤੁਸੀਂ ਦੁਕਾਨ ਤੇ ਜਾਓਗੇ ਤੁਹਾਨੂੰ ਭਾਈ ਅਲੱਗ- ਅਲੱਗ ਤਰ੍ਹਾਂ ਦੇ ਕੱਪੜੇ ਦਿਖਾਏਗਾ ਇੱਕੋ ਮਤਲਬ ਤੁਸੀਂ ਕੋਈ ਵੀ ਰੇਂਜ ਸਿਲੈਕਟ ਕਰਦੇ ਤੁਹਾਨੂੰ। ਬਹੁਤ ਤਰ੍ਹਾਂ ਦੇ ਕੱਪੜੇ ਦਿਖਾ ਦੇ ਹੋ ਭਾਈ ਜ ਔਰ ਤੁਸੀਂ ਆਇਆ ਅਗਰ ਤੁਸੀਂ ਕੱਪੜਾ, ਖਰੀਦੋਗੇ ਨਾ ਤੁਸੀਂ ਆਪਣਾ ਪੂਰੀ ਚਾਰਜ ਵਗੈਰਾ ਕਰਕੇ, ਹੁਣ ਦੇਖੋ ਜੀ, ਔਦਾ ਫੈਬਰਿਕ ਕਿਵੇਂ ਐ? ਤੁਸੀਂ ਬਾਰਗੇਨਿੰਗ ਵਗੈਰਾ ਵੀ ਕਰ ਸਕਦੇ ਔ ਔਫ ਔਫ ਲਾਇਨ ਸ਼ੋਪਿੰਗ ਚ ਹਨਾ। ਕਈ ਵਾਰ ਥੁਹਾਨੂੰ ਪਤਾ ਨੀ ਲੱਗਦਾ ਬਈ ਸਾਡਾ ਕੱਪੜਾ ਔਨਲਾਈਨ ਸ਼ੋਪਿੰਗ ਚ ਵਧੀਆ ਆ ਰਿਐ, ਕਿਵੇਂ ਕਿਸੇ ਰੇਂਜ ਦਾ ਕੱਪੜਾ ਐ‌। ਕਿਉਂਕਿ, ਔਨਲਾਈਨ ਸ਼ੋਪਿੰਗ ਦਾ ਐਹੈ ਕਿ ਮਾਨ ਲੋ ਬੰਦੇ ਦਾ ਅਪਣਾ ਵਗੈਰਾ ਜੇੜਾ ਅਪਣੀ ਕਮਾਈ ਹੈ ਨਾ ਓਹ ਵੀ ਨਾਲ ਜੋੜ ਵਗੈਰ ਕੇ ਨਾ ਕੋਈ ਕੱਪੜੇ ਨੂੰ ਮਤਲਬ ਸਸਤਾ ਕੱਪੜਾ ਹੁੰਦੈ ਔਨੂੰ ਮੈੰਗੇ ਪ੍ਰਾਈਜ ਚ ਵੇਚ ਦਿੰਦੇ ਨੇ। ਹੁਣ, ਅਗਰ ਤੁਸੀਂ ਔਈਔ ਸੇਮ ਕੱਪੜਾ ਅਪਣਾ ਔਫਲਾਈਨ ਸ਼ੋਪਿੰਗ ਕਰੋਗੇ ਨਾ ਔਫਲਾਈਨ ਬਜ਼ਾਰ ਤੋਂ ਲੈਣ ਜਾਓਗੇ, ਤੇ ਤੁਹਾਨੂੰ ਮਤਲਬ ਮਤਲਬ ਮਿਨੀਮਮ ਘੱਟ ਤੋਂ ਘੱਟ ਰੇਂਜ ਚ ਹੀ ਮਿਲ ਜੂਗਾ ਕੱਪੜਾ। ਮੰਨਲੋ ਕੋਈ ਟੀ-ਸ਼ਰਟ ਵਗੈਰਾ ਤੁਸੀਂ ਲੈਣ ਜਾ ਰੇ ਔ, ਤੁਸੀਂ ਅਗਰ ਬਜ਼ਾਰ ਲੈਣ ਤੁਸੀਂ ਔਦੇ ਨਾਲ ਬਾਰਗੇਨਿੰਗ ਕਰ ਸਕਦੇ ਹੋ ਵਧੀਆ ਤਰੀਕ ਕੇ ਨਾਲ ਤੁਹਾਨੁ ਕੱਟ ਵਗੈਰਾ ਲੈਸ ਵੀ ਹੋ ਸਕਦੈ, ਤੁਹਾਨੂੰ ਨਾ ਹਾਂਜੀ ਹਾਂਜੀ।
ਵਨ ਗੈਟ ਵਨ ਫਰੀ ਮਿਲ ਜਾਂਦਾ ਸਾਨੂੰ ਕੋਈ। ਵਣ ਗੈਣ ਵਣ ਫਰੀ ਮਿਲ ਰੀ ਨਾ ਤਦ ਜਾ ਕਰਕੇ ਫੈਦਾ ਹੁੰਦੈ, ਤੇ ਨਾਲ ਔਥੇ ਬਲਕ ਕੇ ਸਮਾਨ ਮੰਗਵਾਂਦੇ ਜੇ ਸਸਤਾ ਮਿਲ ਜਾਂਦੈ ਸਾਨੂੰ। ਹੁਣ ਸਮਾਨ ਹੁਣ, ਔਫਲਾਈਨ ਦੇ ਮੁ-ਮੁਤਾਬਿਤ ਕਈ ਕਰ ਕਦੀ ਕਾ ਸਾਰੇ ਅੱਜ-ਕੱਲ੍ਹ ਔਨਲਾਈਨ ਸਮਾਨ ਮੰਗਵਾਦੇ ਨੇ ਕਿਉਂਕਿ ਔਦੋ ਚ ਸਸਤਾ ਵੀ ਮਿਲ ਜਾਂਦੈ, ਨਾਲ ਬਲਕ 'ਚ ਆੰਦੈ ਸਮਾਨ, ਤੇ ਨਾਲ ਔ ਥੋੜੀ ਬੌਤੀ ਜੈਦਾ ਲਾੰਦੇ ਨੇ ਨਾ ਜੀ।
ਹਾਂਜੀ ਹਾਂਜੀ, ਨੀ ਮਤਲਬ ਅਪਣਾ ਔਫਲਾਈਨ ਸ਼ੋਪਿੰਗ ਔਨਲਾਈਨ ਸ਼ੋਪਿੰਗ ਤੇ ਐਨਾ ਕਿ ਬਈ ਅਪਣਾ ਕਈ ਵਾਰ ਤ ਦੇਖੋ ਫਰੋਡ ਵੀ ਹੋ ਜਾਂਦੈ। ਆਪਣਾ ਹੁਣ ਫੇਸਬੁਕ ਵਗੈਰਾ ਤੇ ਐਡਸ ਵਗੈਰਾ ਆਂਦੀਐਂ, ਓਨਾਂ ਚ ਮੈਂ ਵੀ ਇੱਕ ਵਾਰ ਨਾ ਅਪਣਾ ਜੋ ਸ਼ੋਪ ਵਗੈਰਾ ਕਰ ਰਿਆ ਸੀ, ਸ਼ੋਪਿੰਗ ਕਰ ਰੇਆ ਸੀ, ਮੇਰੇ ਚ ਵੀ ਐਡ ਆਈ ਫੇਸਬੁੱਕ ਤੇ। ਕਿ ਬਈ ਅਪਣਾ ਅਪਣਾ ਅਪਣਾ ਨਾ ਢਾਈ ਸੌ ਰੁਪੇ ਚ ਕੋਈ ਪਤਾ ਨੀ ਟੀ ਸ਼ਰਟ ਵਗੈਰਾ ਸੀ ਪਤਾ ਨੀ ਕੋਈ ਜੈਕਟ ਸੀ, ਮੈਂ ਚਲੋ ਕਰ ਮੈਂ ਕਿਆ ਚਲੋ ਦੇਖ ਲੈਂਣੇ ਆਂ ਅਪਣਾ ਮੀਸ਼ੋ ਵਗੈਰਾ ਦਾ ਨਾ ਪਲੈਟਫੋਮ ਸੀ ਓਹ, ਮਤਲਬ ਮੀਸ਼ੋ ਦਾ ਐਪ ਨੀ ਔ ਪਣ ਔਨਾਂ ਦੇ ਇੱਕ ਲਿੰਕ ਤੋਂ ਪਲੈਟਫਾਰਮ ਔਪਨ ਹੋਯਾ, ਤੇ ਔਨਾਂ ਚ ਉਨ ਬ ਕੈੰਦੇ ਸੀ ਬਈ ਪਲਗ ਮੈਂ ਐਡ ਟੂ ਕਾਟ ਕਰਤਾ, ਮਤਲਬ ਔਡਰ ਕਰਤਾ ਤੇ ਅਪਣਾ ਮਤਲਬ ਜੇੜੀ ਪੇਮੈਂਟ ਸੀ ਨਾ ਮਿਸਾਈਜ਼ ਵਗੈਰਾ ਸਿਲੈਕਟ ਕਰਕੇ ਫੈਬਰਿਕ ਸਲੈਕ ਕਰਕੇ ਜੇੜੀ ਪੇਮੈਂਟ ਸੀ ਕੈੰਦੇ ਔਨਲਾਈਨ ਪੇ ਕਰਨੀ ਪਏਗੀ, ਮੈਂ ਔਨਲਾਈਨ ਪੇਅ ਵੀ ਕਰਤੀ। ਤੇ ਮੰਨ ਲੋ ਜਦੋਂ ਮੈਂ ਅਪਣਾ ਓਡਰ ਟ੍ਰੈਕ ਕੀਤਾ ਨਾ ਮਤਲਬ ਦੋ ਤਿੰਨ ਦਿਨ ਬਾਅਦ। ਤੇ ਮੈਨੂੰ ਪਤਾ ਲੱਗਿਆ ਮੇਰਾ ਓਡਰ ਟਰੈਕ ਹੋ ਹੀ ਨੀ ਰਿਆ, ਕਿਉਂਕਿ ਦੇਖੋ ਮੈਂ ਓਸ ਨਾਮ ਦੀ ਜੇੜੀ ਡੁ ਕਾਨ ਸੀ ਔ ਜੇੜੀ ਸਿਟੀ ਦਾ ਨਾਮ ਸੀ ਮੈਂ ਸਰਚ ਕੀਤਾ ਨਾ ਭਾਜੀ ਔ ਸਿਟੀ ਦਾ ਵੀ ਨਾਮ ਨੀ ਹੈਗਾ ਸੀ ਨਾ ਹੀ ਕੋਈ ਦੁ ਦੁਕਾਨ ਦਾ ਨਾਮ ਹੈਗਾ ਸੀ ਸੇਮ ਅੱਜ-ਕਲ ਫਰੋਡ ਈ ਬੌਤ ਹੋ ਰੇ ਹੈਨਾ ਔਨਲਾਈਨ ਸੋ਼
ਬੌਤ ਫਰੋ ਹੋ ਰਿਆ ਉਨੇ ਚੋਂ ਵੀ ਮੈਂ ਵੀ ਵੇਖਿਆ ਸੀ ਵੇਖ ਕੇ ਵੇਚ ਪਤਾ ਕੀ ਕੀ ਮਿਲਂਦੈ ਨੀਨੜੇ ਫੇਰ ਚ ਕੁਛ ਆ ਜਾਂਦੈ, ਚੱਪਲ ਆ ਜਾਂਦੀ ਨਨੀਵੇ ਪੇਦੀ ਹੁੰਦਾ ਫੇਕ ਐ, ਬਿਲਕੁ ਐਦੇ ਵਲਣੇ ਬੌ ਸਕੈਮ ਹੁੰਦੇ ਨੇ ਬੌਤ ਜੈਦਾ, ਹੈਨਾਜੀ।
ਨੀ ਦੇਖੋ ਹੁਣ ਪਾਜੀ ਤੁਸੀਂ ਅਪਣੇਂ ਆਪ ਸੋਚ ਲੋ ਨੜਿਨਵੇਂ ਰਪੇ ਦੀ ਕੇੜੀ ਚੱਪਲ ਆਏ ਗੀ ਅੱਜ ਦੇ ਟੈਮ ਚ? ਕਿਉਂਕਿ, ਮੈਂ ਦੇਸ਼ ਚ ਮਹਿੰਗਾਈ ਇਨੀ ਹੋ ਰੀ ਏ‌। ਤੁਸੀਂ ਮੰਨ ਲੋ ਕੋਈ ਛੋਟੀ ਚੀਜ਼ ਵੀ ਲੈਣ ਜਾਓਗੇ ਨਾ, ਚਾਹੇ ਤੁਸੀਂ ਇੱਕ ਰੁਮਾਲ ਵੀ ਲੈਣ ਚਲੇ ਜੋ ਤੁਵਾਨੂੰ ਚਾਲੀ ਪੰਜਾਹ ਰੁਪਏ ਦਾ ਰੂਮਾਲ ਪਏਗਾ, ਓਹੀ ਕਿੰਨੇ ਦਾ ਕੱਪੜ ਆੰਦੈ ਕਿੰਨਾ ਕਿੰਨਾ ਜਾ ਕਪੜਾ ਆੰਦਾ ਕਿੰਨਾ ਕੋ
ਹਾਂਜੀ, ਸਹੀ ਗੱਲ ਐ, ਬੋਤ ਮਹਿੰਗਾਈ ਬੋਤ ਜਿਵੇਂ ਪੋਪੂਲੇਸ਼ਨ ਵੱਧਧੀ ਗਈ ਜਿਵੇਂ ਸਾਡੀ ਪੋਪਲੇਸ਼ਨ ਵੱਧ ਰੀ ਏ ਸਾਡੀ ਕੰਟਰੀ ਡੱਵੈਲਪ ਹੋ ਰੀ ਐ। ਓਹ ਪ੍ਰਾਈਸ ਬੌਤ ਜੈਦਾ ਵੱਧ ਰਿਐ। ਕਰੰ-ਕਰੰਸੀ ਦਾ ਰੇਟ ਨੀ ਵੱਧ ਰਿਆ ਜੈਦਾ ਹੇਨਾ ਈ ਕੰਸੀ ਰੇਟ ਘੱਟ ਗਿਐ ਮੇਰੇ ਸਾਬ ਨਾਲ, ਹੈਨਾ। ਹੁਣ, ਜਿਵੇਂ ਜਿਵੇਂ ਜਿਵੇਂ ਹੁਣ ਤੁਸੀਂ ਜਿਵੇ ਤੁਸੀ ਔਨਲਾਈਨ ਸ਼ੋਪਿੰਗ ਕਈ ਕਰਨੀ ਏ, ਕਈ ਕਈ ਜਗ੍ਹਾ ਫੈਦਾ ਹੁੰਦੈ ਜਿਵੇਂ ਤੁਸੀਂ ਕਈ ਜਿਵੇਂ ਜਿਂਵ ਹੁੰਦੇ ਨਾ ਸੇਲ ਵਗੈਰਾ ਲੱਗਦੀ ਦੀਵਾਲੀ ਦੇ ਔਫਰ ਚ ਤਾਨੂੰ ਜਿਵੇਂ ਫੋਨ ਫੁਨ ਲੈਣਾ ਹੋਏ ਤੁਸੀਂ। ਫੋਨ ਫੋਨ ਲੈਣਾ ਹੋ ਕੋਈ ਉੱਥੇ ਬੜੇ ਔਫਰ ਲਗਦੇ ਨੇ ਮੇਰੇਿਸਾਬ ਨਾਲ ਹਨਾ ਜੀ
ਬਿਲਕੁਲ ਬਿਲਕੁਲ ਨਹੀਂ ਮਤਲਬ ਇੱਕ ਹੱਥ ਤੇ ਔਨਲਾਈਨ ਸ਼ੋਪਿੰਗ ਠੀਕ ਵੀ ਨੇ ਮੰਨਲਓ ਜਦੋਂ ਮੰਨਲ ਦੀਵਾਲੀ ਵਗੈਰਾ ਤੇ ਫਲਿਪਕਾਰਟ ਐਮਾਜ਼ੋਨ ਤੇ ਦੀਵਾਲੀ ਫਰ ਲੱਗਦੇ ਨੇ ਰ ਚ ਮੰਨ ਲੋ ਸਾਨੂੰ ਚੀਜ਼ਾਂ ਨਾ ਫਿਫਟੀ ਪਰਸੈਂਟ ਫ ਤੇ ਮਿਲਦੀਆਂ ਨੇ ਸੁਣਿਆ ਹੋਣਾ ਤੁਸੀਂ ਕਈ ਵਾਰ ਬੰਦੇ ਡਰ ਕਰਤੇ ਨੇ ਆਪਣਾ ਆਈਫੋਨ ਵਗੈਰਾ ਉਹ ਦੇ ਨਾ ਆਪਣਾਥਰਟੀ ਫੋਰ ਪਰਸੈਂਟ ਮਿਲ ਜਾਂਦਾ ਹੈ ਮੰਨ ਲਓ ਕੋਈ ਆਈ ਫ ਕਿਸੇ ਨੇ ਵਗੈਰਾ ਡਰ ਕੀਤਾ ਤੇ ਉਹਨੂੰ ਇਹ ਜਿਸ ਰੇਂਜ ਦਾ ਹੈਗਾ ਉਹ ਥਰਟੀ ਫੋ ਸੈਂਟ ਔਫ ਕਰਕੇ ਉਸ ਰੇਜ ਦਾ ਮਤਲਬ ਸਸਤਾ ਚ ਮਿਲ ਜਾਂਦਾ ਕਾਫੀ ਪ੍ਰੋਫਿਟ ਹੋ ਜਾਂਦਾ ਬੰਦਿਆਂ ਨੂੰ
ਸਹੀ ਗੱਲ ਆ ਬਿਲਕੁਲ ਸਹੀ ਦੱਸਿਆ ਹਾਂਜੀ ਉਹ ਉੱਥੇ ਹਾਂਜੀ ਹਾਂਜੀ ਹਾਂਜੀ ਹਾਂਜੀ
ਸਕੈਮ ਹੋ ਰਿਹਾ ਨੀ ਹੋਏਗਾਉਕਿ ਭਾਜੀ ਕੁਛ ਨੀ ਕਰ ਸਕਦੇ ਨਾ ਔਨਲਾਈਨ ਸ਼ੋਪਿੰਗ ਦਾ
ਹਾਂਜੀ ਹਾਂਜੀ ਹਾਂਜੀ ਦੀਵਾਲੀ ਦੇ ਨਵਾਂ ਸਾਲ ਹੁੰਦਾ ਨੇ ਬੰਦੇ ਸਾਰੇ ਸਮਾਨ ਖਰੀਦ ਰਹੇ ਹੀ ਹੈ ਤ ਸੇਲ ਲਉਂਦੇ ਨੇ ਉਹ ਹਰ ਜਗ੍ਹਾ ਸਹੀ ਲੱਗਦੀ ਐ ਜਿਵੇ ਬਾਜ਼ਾਰ ਚ ਚੱਲੋ ਜਿੱਥੇ ਮਰਜ਼ੀ ਚੱਲੋ। ਬਾਜ਼ਾਰ ਚ ਬਹੁਤ ਜ਼ਿਆਦਾ ਸੇਲ ਲਾਈ ਹੁੰਦੀ ਇਸ ਵਾਰ ਤੇ ਦੀਵਾਲੀ ਤੇ ਕਿਉਂਕਿ ਨਵਾਂ ਸਾਲ ਨਿਕਲਦਾ ਹੁੰਦਾ ਨਾ ਅੱਜ ਕੱਲ੍ਹ ਕਰਦੇ ਨੇ ਨਾ ਜੀ ਅੱਜ ਕੱਲ ਇਹ ਵੀ ਕਰਦੇ ਨੇ ਵੈਸੇ ਔਨਲਾਈਨ ਸ਼ੋਪਿੰਗ ਇੱਕ ਹੱਦ ਤੇ ਵਧੀਆ ਜਿਵੇਂ ਤੁਸੀਂ ਤੈਨੂੰ ਦੱਸਿਆ ਹੁਣ ਮੈਂ ਜੈਕੋਟ ਇੱਕ ਹੋਰ ਵੀ ਕੰਪਨੀ ਹੈਗੀ ਉਹਦੇ ਚ ਲਈ ਉਹ ਆਉਂਦਾ ਵੀ ਬਹੁਤ ਵਧੀਆ ਚੀਜ਼ ਹੈਗੀ ਐ। ਤੇਰਾ ਐ ਐ, ਓਨੀ ਵਧੀਆ ਚੀਜ਼ ਲੱਗੀ ਮੈਨੂੰ ਜਿਵੇਂ ਚੱਲੋ ਓ ਹੋ ਗਿਆ ਮੀਸ਼ੋ ਵਗੈਰਾ ਹੋ ਗਿਆ ਫਲਿੱਪਕਾਰਟ ਜਿਵੇਂ ਤੁਸੀਂ ਆਰਡਰ ਮੰਗਾ ਲਿਆ ਤੁਹਾਨੂੰ ਇਸ ਤਰੀਕ ਨੂੰ ਚਾਹੀਦਾ ਇਸ ਤਰੀਕ ਨੂੰ ਆਜੇਗਾ। ਜੋ ਖਰਾਬ ਖਰੂਬ ਨਿਕਲ ਗਿਆ ਡੈਮੇਜ ਡੂਮਜ। ਨਿਕਲ ਗਿਆ ਫਿਰ ਸਾਨੂੰ ਵਾਪਸ ਫਿਰ ਰਿਟਰਨ ਪੇਗਾ। ਹਾਂਜੀ, ਫਿਰ ਉਹਨਾਂ ਨੂੰ ਬੜੀ ਉਹ ਕਰਨੀ ਪੈਂਦੀ ਐ ਫਿਰ ਰਿਟਰਨ ਕਰਨੀ ਪਏਗੀ ਫਿਰ ਤੁਹਾਨੂੰ ਲਿਆਣਾ ਹੈਗਾ ਦੋ ਤਿੰਨ ਦਿਨ ਬਾਅਦ ਚ ਫਿਰ ਆਏਗਾ ਦੁਬਾਰਾ
ਬਿਲਕੁਲ ਬਿਲਕੁਲ ਔਰ ਆਪਣਾ ਐ ਨਾ ਕਿ ਵੀ ਤੁਸੀਂ ਆਫਲਾਈਨ ਸ਼ੋਪਿੰਗ ਕਦ ਵੀ ਬਾਜ਼ਾਰ ਤੇ ਜਾ ਕੇ ਕੋਈ ਚੀਜ਼ ਮੰਨ ਲਓ ਆਪਾਂ ਦੇਖ ਨੀ ਪਾਂਦੇ ਵੀ ਐ ਚ ਐ ਡੈਮੇਜ ਹੈਗੀ ਕੁਛ ਵੀ ਉਹ ਹੁਣੀ ਆਪਾਂ ਨਾਲ ਦੇ ਨਾਲ ਭਾਜੀ ਕੋਲ ਜਿਹੜੇ ਕਸਟਮਰ ਜਿਹੜੀ ਸੇਲਸਮੈਨ ਹੈਗਾ ਉਹਦੇ ਕੋਲ ਨਾਲ ਨਾਲ ਉਹਦੀ ਸ਼ੋਪ ਤੇ ਜਾ ਕੇ ਕਰਾ ਵੀ ਸਕਦੇ ਹਾਂ ਚੀਜ਼ ਵਾਪਸ ਕਰਾ ਕੇ ਦੂਜੀ ਲੈਸ ਸਕਦੇ ਹਾਂ ਕੁਛ ਵੀ ਮੰਨ ਲਓ ਕੁਛ ਵੀ ਕਰ ਸਕਦੇ ਆ ਆਪਾਂ ਆਫਲਾਈਨ ਸ਼ੋਪਿੰਗ ਮੰਨ ਲਓ ਸਾਹਮਣੇ ਬੰਦੇ ਕੋਲ ਲੈ ਕੇ ਆਇਆ ਤੁਹਾਨੂੰ ਕਹਿੰਦਾ ਤੇ ਆਏ ਵੀ ਤੁਹਾਨੂੰ ਇੰਨੀ ਇੰਨੇ ਇੰਨੇ ਮਹੀਨੇ ਦੀ ਵਰੰਟੀ ਦੇ ਦਿੰਦੇ ਕਿ ਸਾਡੀ ਚੀਜ਼ ਦਾ ਰੰਗ ਖ਼ਰਾਬ ਹੋ ਗਿਆ ਰੰਗ ਫੇਡ ਹੋ ਗਿਆ ਜਾਂ ਡੈਮੇਜ ਹੋ ਗਈ।
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਹਾਂਜੀ ਸਹੀ ਗੱਲ ਐ ਬਿਲਕੁਲ ਸਹੀ ਗੱਲ ਐ।
ਆਨਲਾਈਨ ਸ਼ੋਪਿੰਗ ਸਾਨੂੰ ਇਹ ਵੀ ਆ ਨਾ ਵਾਰੰਟੀ ਵੀ ਨੀ ਮਿਲਦੀ ਹੈਗੀ ਕਿਸੇ ਚੀਜ਼ ਦੀ। ਉਹ ਤੇ ਹੈ ਨਾ ਕਿ ਬਈ ਬਸ ਤੁਸੀਂ ਜਦ ਤੱਕ ਆਪਣਾ ਅਨਬੋਕਸਿੰਗ ਕਰ
ਹਾਂਜੀ, ਅੱਛਾ ਜੀ ਸਹੀ ਗੱਲ ਐ ਬਿਲਕੁਲ ਸਹੀ ਗੱਲ ਤੁਸੀਂ ਸਾਨੂੰ ਦੱਸਿਆ ਜਿਵੇਂ ਜਿਵੇਂ ਜਿਵੇਂ ਆਨਲਾਈਨ ਸ਼ੋਪਿੰਗ ਕਰਦੇ ਓ ਕਦੀ ਸ਼ੋਪਿੰਗ ਕਰਦੇ ਓ ਜਿਵੇਂ ਕਈ ਵਾਰ ਔਫਲਾਈਨ ਸ਼ੋਪਿੰਗ ਵਧੀਆ ਲੱਗਦੀ ਐ ਜਿਵੇਂ ਔਫਲਾਈਨ ਸ਼ੋਪਿੰਗ ਕਈ ਵਾਰ ਔਫਰ ਦੇ ਦਿੰਦੀਆਂ ਮਿਲੇਗਾ ਤੈਨੂੰ ਉਹਦੇ ਨਾਲ ਹਨਾ ਜੀ ਜਿਵੇਂ ਜਿਵੇਂ ਹਨਾ ਜੀ। ਜਦ ਤੁਹਾਨੂੰ ਜ ਤੁਹਾਨੂੰ ਜਿਵੇਂ ਵਧੀਆ ਚੀਜ਼ ਲੱਗਦੀ ਆ ਤੁਸੀਂ ਲੈਂ ਲੈਂਦੇ ਓ ਲਾਲਚ ਚ ਲੈ ਲੈਂਦਾ ਕਈ ਬੰਦਾ ਜਿਵੇਂ ਦੋਸਤ ਹੁੰਦੇ ਨੇ ਦੋ ਦੋਸਤ ਸੇਮ ਸੇਮ ਹੁੰਦਾ ਵਨ ਗੈੱਟ ਤੂੰ ਲੈ ਲੈ ਇੱਕ ਮੈਂ ਲੈ ਲੈ ਇਹ ਆਨਲਾਈਨ ਸ਼ੋਪਿੰਗ ਚ ਇਹੀ ਫਾਇਦਾ ਹੁੰਦਾ ਐ ਨਾ ਜੀ।
ਹਾਂਜੀ ਹਾਂਜੀ ਹਾਂਜੀ ਚਲੋ ਚਲੋ ਜੀ ਚੰਗਾ ਲੱਗਾ ਭਾਜੀ ਤੁਹਾਡੇ ਨਾਲ
ਕਾਫੀ ਵਧੀਆ ਤਰ੍ਹਾਂ ਤੁਸੀਂ ਮੈਨੂੰ ਥੋੜ੍ਹੀ ਨੌਲੇਜ ਦਿੱਤੀ ਸਤਿ ਸ਼੍ਰੀ ਅਕਾਲ ਭਾਜੀ।